ਸਤਿ ਸ਼੍ਰੀ ਅਕਾਲ ਜੀ।
ਚੱਲੋ, ਸੁਣਾਓ ਕਿਵੇਂ ਹੋ?
ਬਸ ਵਧੀਆਂ ਤੁਸੀਂ ਸੁਣਾਓ
ਬਸ ਆਪਾ ਵਧੀਆ ਹੋਰ ਕੀ ਕਰਦੇ ਪਏ ਸੀ।
ਬਸ ਕੁਛ ਨੀ ਅਹ ਜਿਸ ਮੈਂ ਸੋਚ ਰਹੀ ਸੀ। ਕਿ ਹੁਣ ਦਿਨ ਤਿਉਹਾਰ ਸ਼ੁਰੂ ਹੋਣ ਵਾਲੇ ਆ ਤਾਂ ਕਿੱਦਾਂ ਕਰਨਾ ਜਿਵੇਂ ਜਨਮਾਸ਼ਟਮੀ ਆ ਰਹੀ ਹੈ ਹੋਰ ਕਾਫੀ ਕੁਛ ਆ ਰਿਹਾ ਹੈ। ਸਾਡੇ ਲਾਗੇ ਵੀ ਮੰਦਿਰ ਹੈ ਤਾਂ ਕਾਫੀ ਸੈਲੀ ਕ੍ਰਿਸ਼ਨ ਹੁੰਦਾ ਬਸ ਉਹੀ ਸੋਚ ਕੀਤੀ ਸੀ।
ਠੀਕ ਹੈ।
ਹੋਰ ਤੁਸੀਂ ਸੁਣਾਓ ਤੁਹਾਡਾ ਮਨਪਸੰਦ ਕਿਹੜਾ ਫੈਸ
ਫੈਸਟੀਵਲ ਦੇਖੋ ਸਾਡੇ ਮਤਲਬ ਕਿ ਫੈਸਟੀਵਲ ਸਾਰੇ ਬਹੁਤ ਵਧੀਆ ਹੁੰਦੇ ਆ ਹਨ ਨਾ ਕਈਆਂ ਦੇ ਮਨ ਨੂੰ ਟੱਚ ਕਰਦੇ ਕੋਈ ਕਿਸੇ ਦਾ ਕੋਈ ਫੇਵਰਟ ਹੁੰਦਾ ਕਿਸੇ ਦਾ ਕੋਈ ਫੇਵਰਟ ਹੁੰਦਾ। ਮੈਨੂੰ ਤਾਂ ਜ਼ਿਆਦਾਤਰ ਮਤਲਬ ਦੇਖੋ ਇੱਕ ਵਿਸਾਖੀ ਹੁੰਦਾ ਹੈ ਇੱਕ ਦੀਵਾਲੀ ਹੁੰਦਾ ਹੈ। ਇਹਨਾਂ ਵਿੱਚ ਮੈਨੂੰ ਜ਼ਿਆਦਾਤਰ ਵਿਸਾਖੀ ਜਿਹੜਾ ਤਿਉਹਾਰ ਆ ਨਾ ਉਹ ਬਹੁਤ ਪਸੰਦ ਆ।
ਅੱਛਾ ਮੇਰਾ ਦੀਵਾਲੀ ਆ।
ਚਲੋ ਵਧੀਆ ਗੱਲ ਆ ਨਾ।
ਉਹਦੀ ਰੌਣਕ ਸਜਾਵਟ ਮਾਰਕੀਟ ਉਹ ਸਾਰਾ ਕੁੱਛ ਮੈਨੂੰ ਬਹੁਤ ਪਸੰਦ ਆ ਸਪੈਸ਼ਲ ਰੈਡੀ ਹੋਣਾ। ਤਾਂ ਮੈਨੂੰ ਵੈਸੇ ਵੀ ਰੈਡੀ ਹੋਣਾ ਪਸੰਦ ਹੈ। ਨੋਰਮਲੀ ਤਾਂ ਨਹੀਂ ਹੁੰਦੀ। ਨਾਈਟ ਸੂਟ ਟਾਈਮ ਨਿਕਲ ਜਾਂਦਾ ਪਰ ਜਦ ਕੋਈ ਫੰਕਸ਼ਨ ਫ ਹੋਵੇ ਜਾਂ ਫਿਰ ਦਿਨ ਤਿਉਹਾਰ ਹੋਵੇ ਉਦੋ ਤਾਂ ਹੁੰਦਾ ਹੀ ਹੈ। ਹਨਾ ਹੋਰ ਤੁਹਾਨੂੰ ਵਿਸਾਖੀ ਪਸੰਦ ਆ ਉਹਦੇ ਬਾਰੇ ਦੱਸੋ।
ਦਸ ਹਾਂ ਵਿਸਾਕੀ ਵਿੱਚ ਇਹ ਹ ਜਿਵੇਂ ਹੁ ਆਪਾਂ ਫੈਮਿਲੀ ਬਿਲੋਂਗ ਕਰਦੇ ਹਾਂ ਤੇ ਉਹ ਫਿਰ ਉਹਦੇ ਵਿੱਚ ਅਹ ਸਾਨੂੰ ਹੁੰਦਾ ਹੈ। ਕਿ ਸਾਡੀ ਫ਼ਸਲ ਹੋ ਦੇਖੋ ਜਦੋਂ ਫ਼ਸਲ ਸਾਡੀ ਪੱਕ ਜਾਂਦੀ ਆ ਤੇ ਆਪਾਂ ਵੱਢ ਕੇ ਲੈ ਕੇ ਜਾਂਦੇ ਹਾਂ। ਅਹ ਮੰਡੀ ਦੇ ਵਿੱਚ ਲੈ ਕੇ ਜਾਂਦੇ ਹਾਂ ਸਾਨੂੰ ਉਹਦੇ ਬਦਲੇ ਤੇ ਸਾਨੂੰ ਪੈਸੇ ਮਿਲਦੇ ਆ ਤੇ ਕਿੰਤੇ ਇਹਨਾਂ ਕਛੇ ਮਾਰ ਵੰਝਲੀ ਆਨੰਦ ਛ ਆ ਗਿਆ ਮ ਦਾ ਦਮਮੇ ਜੱਟ ਮੇਲੇ ਆ ਗਿਆ ਇਥੇ ਨਾ ਵਿਸਾਖੀ ਦੇ ਵਿੱਚ ਸਾਨੂੰ ਇਹ
ਹੂੰ
ਕਿ ਮੇਲੇ ਲੱਗਦੇ ਆ ਵਿਸਾਖੀ ਵਿੱਚ ਜੱਟਾਂ ਦੀਆਂ ਮਤਲਬ ਕਿ ਫਸਲਾਂ ਪੱਕ ਜਾਂਦੀਆਂ ਲੋਕ ਜਿਹੜੇ ਮਤਲਬ ਜਿਹਨਾਂ ਨੇ ਕਿਸਾਨ ਦੇਖ ਕੇ ਆਪਣੀਆਂ ਫਸਲਾਂ ਨੂੰ ਬੜੇ ਖੁਸ਼ ਹੁੰਦੇ ਆ ਕਿ ਸਾਡੀ ਮਿਹਨਤ ਦਾ ਮੁੱਲ ਜਿਹੜਾ ਵਾ ਸਾਨੂੰ ਮਿਲਣ ਵਾਲਾ ਹੀ।
ਹਾਂ ਰਾਈਟ ਉਹ ਇੱਕ ਧਾਰਮਿਕ ਪੱਖੋਂ ਵੀ ਉਹਦੀ ਬਹੁਤ ਮਹੱਤਤਾ ਹੈ ਵੀਖ ਉਹ ਤਾਂ ਸਾਡੇ ਪੰਜਾਬ ਦਾ ਮੇਨ ਤਿਉਹਾਰ ਆ
ਹਾਂਜੀ ਹਾਂਜੀ ਉਓਹੀ ਨਾ ਕਿ
ਪਰ
ਅਤੇ ਇਹ ਹਾਂਜੀ ਹਾਂਜੀ
ਤੁਹਾਨੂੰ ਦੀਵਾਲੀ ਵਿੱਚ ਕੀ ਚੰਗਾ ਲੱਗਦਾ ਹੈ
ਦੀਵਾਲੀ ਵਿੱਚ ਦੀਵਾਲੀ ਵੀ ਬਹੁਤ ਵਧੀਆ ਇਹਦੇ ਵਿੱਚ ਮਤਲਬ ਕਿ ਘਰਾਂ ਨੂੰ ਸਜਾਇਆ ਜਾਂਦਾ ਹੈ ਸਾਫ਼ ਸਫ਼ਾਈ ਕੀਤੀ ਜਾਂਦੀ ਆ ਹਨਾ ਤੇ ਇਸ ਦਿਨ ਸ਼੍ਰੀ ਕਹਿੰਦੇ ਰਾਮ ਰਾਮ ਚੰਦਰ ਜੀ ਚੌਦਾਂ ਸਾਲ ਦਾ ਬਨਵਾਸ ਕੱਟ ਕੇ ਅਯੁੋਧਿਆ ਵਾਪਸ ਵੀ ਆਇਆ ਸੀ ਹਿੰਦੂਆਂ ਵਿੱਚ ਇਸ ਕਰਕੇ ਮਨਾਇਆ ਜਾਂਦਾ ਵਾ ਤੇ ਸਿੱਖ ਫੈਮਿਲੀ ਜਿਹੜੀ ਆ ਉਹ ਮਨਾਉਂਦੀ ਆ ਕਿ ਸ਼੍ਰੀ ਹਰ ਗੋਬਿੰਦ ਜੀ ਜਿਹੜੇ ਆ ਬਵੰਜਾ ਰਾਜਿਆਂ ਨੂੰ ਨਾ ਜਹਾਂਗੀਰ ਦੀ ਕੈਦ ਤੋਂ ਛੁਡਵਾ ਕੇ ਲੈ ਕੇ ਆਏ ਸ ਹਾਂਜੀ ਅੰਮ੍ਰਿਤਸਰ ਲੈ ਕੇ ਆਏ ਸੀ ਤੇ ਉਹਨਾਂ ਦੀ ਆਉਂਦੀ ਖ਼ੁਸ਼ੀ ਦੇ ਵਿੱਚ ਦੀਪਮਾਲਾ ਕੀਤੀ ਗਈ ਸੀ ਅਤੇ ਸਿੱਖਾਂ ਵਿੱਚ ਇਹ ਤਿਉਹਾਰ ਉਸ ਕਰਕੇ ਮਨਾਇਆ ਜਾਂਦਾ ਹੈ
ਹੂੰਮ ਰਾਈਟ ਵੈਸੇ ਵੀ ਅੱਜ ਕੱਲ ਲੋਕੀ ਬਹੁਤ ਜ਼ਿਆਦਾ ਬਿਜ਼ੀ ਹੋ ਗਏ ਆਪਣੀ ਲਾਈਫ ਵਿੱਚ ਪਰ ਦਿਨ ਤਿਉਹਾਰਾਂ ਤੇ ਫੇਿਰ ਵੀ ਹੁੰਦਾ ਹੈ ਕਿ ਇੱਕ ਦੂਸਰੇ ਵੱਲ ਜਾਣਾ ਤੇ ਵਿਸ਼ ਕਰ ਲੈਂਦੇ ਆ ਇੱਕ ਦੂਸਰੇ ਨਾਲ ਟੱਚ ਵਿੱਚ ਰਹਿੰਦੇ ਆ ਫਿਰ ਸਾਰੇ
ਹਾਂਜੀ ਹਾਂਜੀ ਇਹ ਚੀਜ਼ ਹੁੰਦੀ ਹੈ ਕਿਉਂਕਿ ਇਹੀ ਮੌਕਿਆ ਤੇ ਆਪਾਂ ਸਾਰੇ ਇਕੱਠੇ ਹੁੰਦੇ ਹਾਂ ਓਦਾਂ ਤੇ ਕਿਸੇ ਕੋਲ ਕੋਈ ਟਾਈਮ ਨਹੀਂ ਹੁੰਦਾ ਚਲੋ ਕੋਈ ਤਿਉਾਰ ਆਵੇ ਕੁਛ ਆਵੇ ਨਾ ਆਪਾਂ ਫਿਰ ਇੱਕ ਦੂਜੇ ਨੂੰ ਫੋਨ ਕਰਦੇ ਹਾਂ ਫੋਨ ਕਰਕੇ ਕਹਿੰਦੇ ਕਿ ਤੁਸੀਂ ਸਾਡੇ ਕੋਲ ਆ ਜਾਓ ਆਪਾਂ ਇਹ ਚੀਜ਼ ਕਰਾਂਗੇ ਆਪਾਂ ਉੱਥੇ ਜਾਵਾਂਗੇ ਆਹ ਚੀਜ਼ ਦੇਖਾਂਗੇ ਅਤੇ ਮਜ਼ਾ ਆਂਦਾ ਜਦੋਂ ਰਿਸ਼ਤੇ ਰਿਸ਼ਤੇਦਾਰ ਆਉਂਦੇ ਆ ਨਾਲੇ ਮੇਲੇ ਲੱਗਦੇ ਆ ਨਾ ਵਿਸਾਖੀ ਦੇ ਵਿੱਚ ਤੁਹਾਨੂੰ ਪਤਾ ਬਹੁਤ ਮੇਲਾ ਲੱਗਦਾ ਹੁੰਦੇ ਆ ਵਿਸਾਖੀ ਦਾ ਮੇਲਾ ਹੁੰਦਾ ਦੀਵਾਲੀ ਤੇ ਆਲਮੋਸਟ ਮਨਾਈ ਹੀ ਜਾਂਦੀ ਆ ਵਿਸਾਖੀ ਵੀ ਬੜੇ ਵਧੀਆ ਤਰੀਕੇ ਨਾਲ ਬਨਾਈ
ਵਿਸਾਖੀ ਦੇ ਬਹੁਤ ਸਾਰੇ ਮੇਲੇ ਹੁੰਦੇ ਆ ਉੱਥੇ ਜਾਣਾ ਬੱਚਿਆਂ ਨੂੰ ਬੜਾ ਅੱਜ ਕੱਲ੍ਹ ਦੀ ਜਨਰੇਸ਼ਨ ਨੂੰ ਮੇਲਿਆਂ ਦਾ ਜ਼ਿਆਦਾ ਨੌਲੇਜ ਨਹੀਂ ਹੁੰਦੀ ਬਟ ਉਹਨਾਂ ਨੂੰ ਜਦੋਂ ਲੈ ਕੇ ਚਾਹੀਦਾ ਉਹ ਬਹੁਤ ਐਕਸਾਈਟਿਡ ਹੁੰਦੇ ਆ
ਹਾਂ ਉਹ ਚੀਜ਼ ਚ ਹਾਂਜੀ ਉਹ ਚੀਜ਼ਾਂ ਨੂੰ ਦੇਖਦੇ ਆ ਕਿ ਮੰਮਾ ਵਾਹੋ ਇਹ ਚੀਜ਼ਾਂ ਵੀ ਹੁੰਦੀਆਂ ਮੰਮਾ ਸਾਨੂੰ ਤਾਂ ਪਤਾ ਹੀ ਨਹੀਂ ਸੀ ਜਦੋਂ ਪਹਿਲੀ ਵਾਰ ਚੀਜ਼ ਉਹ ਦੇਖਦੇ ਬੜੇ ਖੁਸ਼ ਹੁੰਦੇ ਆ ਕਿ ਹਾਂ ਇਹ ਚੀਜ਼ਾਂ ਵੀ ਹੈਗੀਆਂ ਅੱਜੇ ਕਿ ਥੋੜਾ ਬੱਚਿਆਂ ਨੂੰ ਇਹ ਚੀਜ਼ਾਂ ਬਾਰੇ ਪਤਾ ਜਦੋਂ ਅੱਗੇ ਜਨਰੇਸ਼ਨ ਆ ਗਈ ਹੋ ਸਕਦਾ ਉਹਨਾਂ ਨੂੰ ਨਾ ਪਤਾ ਹੋਵੇ ਆਪਾਂ ਦੱਸਾਂਗੇ ਤਾਂ ਬੱਚਿਆਂ ਨੂੰ ਫੇਰ ਇਹ ਚੀਜ਼ਾਂ ਦਾ ਵੀ ਪਤਾ
ਆਪਣੇ ਆਪਣੇ ਸਭਿਆਚਾਰ ਬਾਰੇ ਦੱਸਣਾ ਬੱਚਿਆਂ ਨੂੰ ਸਾਡੀ ਰਿਸਪੋਂਸੀਬਿਲਿਟੀ ਬਣਦੀ ਹੈ
ਹਾਂਜੀ ਹਾਂਜੀ ਉਹੀ ਨਾ ਸੱਭਿਆਚਾਰ ਨਾਲ ਬੱਚੇ ਕਿ ਜੁੜੇ ਰਹਿੰਦੇ ਆ ਫਿਰ ਉਹਨਾਂ ਨੂੰ ਰੀਤੀ ਰਿਵਾਜਾਂ ਦਾ ਖਾਣ ਪੀਣ ਦਾ ਪਹਿਰਾਵੇ ਦਾ ਹਰ ਇੱਕ ਚੀਜ਼ ਦਾ ਪਤਾ ਪਤਾ ਹੁੰਦਾ ਕਿ ਸਾਡਾ ਪਹਿਰਾਵਾ ਕਿਵੇਂ ਦਾ ਅਸੀਂ ਖਾਣਾ ਪੀਣਾ ਕਿਵੇਂ ਆ ਰਹਿਣਾ ਸਹਿਣਾ ਕਿਵੇਂ ਆ ਬੋਲਬਣੀ ਕਿਵੇਂ ਸਾਡੀ ਇਹ ਸਾਰਾ ਕੁਛ ਸਾਨੂੰ ਹਾਂਜੀ ਸੱਭਿਆਚਾਰ ਹੀ ਸਿਖਾਉਂਦਾ ਤਿਉਹਾਰ ਵਗੈਰਾ ਜਦੋਂ ਆਉਂਦੇ ਆ ਨਾ ਇੱਕ ਦੂਜੇ ਨਾਲ ਗੱਲਬਾਤ ਕਰਨ ਦਾ ਸਾਨੂੰ ਪਤਾ ਲੱਗਦਾ ਹੈ ਮਿਲ ਮੇਲ ਮਿਲਾਪ ਦਾ ਪਤਾ ਲੱਗਦਾ ਹੈ ਵੀ ਕੀ ਹੋ ਰਿਹਾ ਹੈ ਕੀ ਨਹੀਂ ਹੋ ਰਿਹਾ
ਹਮ ਬਿਲਕੁਲ ਆਹ ਤਿਉਹਾਰ ਸਾਨੂੰ ਆਪਣੀਆਂ ਪਰੰਪਰਾਵਾਂ ਰਸਮਾਂ ਨਾਲ ਜੋੜ ਰੱਖਦੇ ਹਨ ਨਵੀਆਂ ਪੀੜੀਆਂ ਨੂੰ ਵੀ ਆਪਣੇ ਸੱਭਿਆਚਾਰ ਬਾਰੇ ਜਾਣਨ ਦਾ ਮੌਕਾ ਮਿਲਦਾ ਹੈ
ਹਾਂਜੀ ਬਿਲਕੁਲ ਬਿਲਕੁਲ ਸਹੀ ਕਿਹਾ ਤੁਸੀਂ ਇਹ ਚੀਜ਼ ਤਾਂ ਬਹੁਤ ਜ਼ਰੂਰੀ ਆ
ਅੱਜ ਕੱਲ੍ਹ ਜੁਆਇੰਟ ਫੈਮਲੀਜ਼ ਤਾਂ ਹੈ ਨੀ ਗੀਆਂ ਕਿ ਜਿੱਥੇ ਦਾਦਾ ਦਾਦੀ ਨਾਨਾ ਨਾਨੀ ਉਹਨਾਂ ਨੂੰ ਕੁੱਛ ਦੱਸਣ ਤਾਂ ਬੱਚੇ ਅੱਜ ਕੱਲ੍ਹ ਕਿਸੇ ਕੋ ਟਾਈਮ ਵੀ ਨਹੀਂ ਹੈਗਾ ਨਾ ਪੇਰੈਂਟਸ ਕੋ ਨਾ ਬੱਚਿਆਂ ਕੋ ਹਰ ਬੱਚੇ ਸਟੱਡੀ ਵਿੱਚ ਰੁੱਝੇ ਆ ਪੇਰੈਂਟਸ ਆਪਣੇ ਕੰਮਾਂ ਕਾਰਾਂ ਵਿੱਚ ਬਟਨ ਿਆਾਰ ਤੇ ਥੋੜਾ ਉਹਨਾ ਨੂੰ ਨੌਲੇਜ ਦੇਣੀ ਜ਼ਰੂਰੀ ਹੋ ਜਾਂਦੀ ਹੈ
ਹ ਹਾਂਜੀ ਹਾਂਜੀ ਬੱਚੇ ਬਹੁਤ ਖੁਸ਼ ਹੁੰਦੇ ਆ ਦਿਵਾਲੀ 'ਤੇ ਵੀ ਤੁਸੀਂ ਕਹਿੰਦੇ ਨਾ ਮੈਨੂੰ ਦਿਵਾਲੀ ਪਸੰਦ ਆ ਬੱਚੇ ਸਾਡੇ ਵੀ ਦੀਵਾਲੀ 'ਤੇ ਬਹੁਤ ਖੁਸ਼ ਹੁੰਦੇ ਆ ਪਟਾਕੇ ਚੱਲਦੇ ਆ ਨਾ ਉਹ ਇਹਨਾਂ ਚੀਜ਼ਾਂ ਨੂੰ ਦੇਖ ਕੇ ਬੜੇ ਖੁਸ਼ ਹੁੰਦੇ ਕਿ ਅਸੀਂ ਪਟਾਕੇ ਲੈ ਕੇ ਆਵਾਂਗੇ ਮਠਿਆਈਆਂ ਲੈ ਕੇ ਆਵਾਂਗੇ ਮੰਮਾ ਇਸ ਦਿਨ ਇਹ ਕਰਾਂਗੇ ਆਪਾਂ ਆਪਾਂ ਨਵੇਂ ਕੱਪੜੇ ਪਾਵਾਂਗੇ ਦੇਖੋ ਕਿੰਨੀਆਂ ਅ ਕਰਦੇ ਆ ਚੀਜ਼ਾਂ ਨਾ ਬੱਚੇ ਸਾਨੂੰ ਦੇਖ ਖੁਸ਼ੀ ਹੁੰਦੀ ਕਿ ਹਾਂ ਸਾਡੇ ਬੱਚਿਆਂ ਨੂੰ ਇਹ ਚੀਜ਼ਾਂ ਬਾਰੇ ਪਤਾ ਹੈ
ਬਿਲਕੁਲ ਪਰ ਤੁਹਾਡੇ ਵਿਚਾਰ ਵੀ ਜਦੋਂ ਆਪਾਂ ਤਿਉਹਾਰ ਮਨਾਉਂਦੇ ਹਾਂ ਤਾਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ
ਹਾਂਜੀ ਇਹ ਚੀਜ਼ ਜ਼ਰੂਰੀ ਹੁੰਦੀ ਕਿ ਜਦੋਂ ਆਪਾਂ ਤਿਉਹਾਰ ਮਨਾਉਂਦੇ ਨਾ ਸਾਨੂੰ ਕਿਸੇ ਦੇ ਨਾਲ ਭੇਦ ਭਾਵ ਨਹੀਂ ਕਰਨਾ ਚਾਹੀਦਾ ਦੇਖੋ ਇਹ ਹੋ ਜਾਂਦਾ ਨਾ ਕੋਈ ਹੁੰਦਾ ਕਿ ਨਹੀਂ ਇਹ ਸਾਡਾ ਤਿਉਹਾਰ ਨਹੀਂ ਇਹ ਤੁਹਾਡੇ ਤਿਉਹਾਰ ਹੋਰ ਹੈ ਸਾਡੇ ਤਿਉਹਾਰ ਹੋਰ ਹੈ ਅਸੀਂ ਆਪਣੇ ਤਰੀਕੇ ਨਾਲ ਮਨਾਵਾਂਗੇ ਇਹ ਚੀਜ਼ ਨਹੀਂ ਹੁੰਦੀ ਤਿਉਹਾਰ ਸਾਰਿਆਂ ਨੂੰ ਰਲ ਮਿਲ ਕੇ ਕਿਸੇ ਨੂੰ ਇਹ ਗੱਲ ਆਪਾਂ ਕਿਸੇ ਨੂੰ ਕੋਈ ਇੱਦਾਂ ਦੀ ਗੱਲ ਨਾ ਕਹੀਏ ਕਿ ਜਿਨ੍ਹਾਂ ਨਾਲ ਉਹਨਾਂ ਨੂੰ ਠੇਸ ਪਹੁੰਚੇ ਕਿ ਜਾਂ ਉਹਨਾਂ ਦੇ ਧਾਰਮਿਕ ਚੀਜ਼ ਨੂੰ ਕੋਈ ਆਪਾਂ ਕਹਿ ਸਕੀਏ ਨਾ ਤੇ ਕਿਸੇ ਨੂੰ ਵੀ ਮਨ ਨੀ ਕਿਸੇ ਦਾ ਵੀ ਹੋਣਾ ਚਾਹੀਦਾ ਹਰ ਇੱਕ ਨੂੰ ਪ੍ਰੇਮ ਪਿਆਰ ਦੇ ਨਾਲ ਜਿਹੜਾ ਤਿਉਹਾਰ ਆ ਉਹ ਮਨਾਉਣਾ ਚਾਹੀਦਾ
ਬਿਲਕੁਲ ਸਹੀ ਕਿਹਾ ਤੇ ਖਾਸ ਕਰਕੇ ਜਦੋਂ ਦੀਵਾਲੀ ਹੁੰਦੀ ਆ ਉਹਦੇ ਪਟਾਕਿਆਂ ਬੱਚਿਆਂ ਨੂੰ ਸਾਵਧਾਨ ਰੱਖਣਾ ਚਾਹੀਦਾ ਵੀ ਬੱਚੇ ਪਟਾਕੇ ਚਲਾਓ ਪਰ ਆਪਣਾ ਧਿਆਨ ਰੱਖੋ
ਹਾਂਜੀ
ਉਸ ਟਾਈਮ ਤਾਂ ਬੜੇ ਹਾਦਸੇ ਵੀ ਹੋ ਜਾਂਦੇ ਨੇ
ਹਾਂਜੀ ਹਾਂਜੀ ਇਹ ਜ਼ਿਆਦਾਤਰ ਚੀਜ਼ ਵੱਡਿਆਂ ਨੂੰ ਧਿਆਨ ਰੱਖਣਾ ਪੈਂਦਾ ਨਾ ਬੱਚਿਆਂ ਦੇ ਨਾਲ ਕਿ ਬੱਚੇ ਸਾਡੇ ਪਟਾਕੇ ਚਲਾ ਰਹੇ ਆਪਾਂ ਲਾਗੇ ਬੱਚੇ ਦੇਤੇ ਖੜ੍ਹੇ ਹੋ ਕੇ ਬੈਠ ਰਹੀਏ ਕਿ ਬੱਚਾ ਕਿਤੇ ਹੱਥ ਵਿੱਚ ਨਾ ਚਰਾਾ ਲਏ ਪਟਾਕਾ ਅਤੇ ਕੋਈ ਮਤਲਬ ਕਿ ਇੱਦਾਂ ਦੀ ਚੀਜ਼ ਨਾ ਕਰੇ ਜਾਂ ਕਿਸੇ ਨੂੰ ਗਾਲੀ ਗਲੋਚ ਨਾ ਕਰੇ ਮਤਲਬ ਸਹੀ ਤਰੀਕੇ ਦੇ ਨਾਲ ਰਹੇ ਹਨਾ ਕੋਈ ਚੀਜ਼ ਆਟੋਮੈਟ ਬੱਚਾ ਕਈ ਵਾਰ ਕੁਛ ਕਹਿ ਦਿੰਦਾ ਹੈ ਨਾ ਕਿਸੇ ਨਾ ਕਿਸੇ ਚੀਜ਼ ਲੈ ਲਈ ਕੋਈ ਪਟਾਕਾ ਲੈ ਲੈ ਜਾਂ ਕੁਛ ਵੀ ਲੈ ਲ ਅਗਲੱਗ ਬੋਲ ਦਿੰ ਹਾਂ ੱਦਾਂ ਨੀ ਕਰਨਾ ੱਦਾਂ ਕਰਨਾ ਉਹ ਚੀਜ਼ਾਂ ਤੋਂ ਬੱਚਿਆਂ ਨੂੰ ਥੋੜਾ ਪ੍ਰੇਸ ਕਰਨਾ ਚਾਹੀਦਾ ਕਿੇ ਪ੍ਰੇਮ ਪ੍ਰੇਮ ਪਿਆਰ ਦੇ ਨਾਲ ਸਾਨੂੰ ਇਹ ਜਿਹੜਾ ਤਿਉਹਾਰ ਆ ਉਹ ਮਨਾਉਣਾ ਚਾਹੀਦਾ ਹੈ
ਬਿਲਕੁਲ ਤੇ ਮੈਨੂੰ ਇੱਕ ਗੱਲ ਹੋਰ ਚੰਗੀ ਲੱਗਦੀ ਹੈ ਕਿ ਦੀਵਾਲੀ ਦੇ ਅੱਗੋਂ ਪਿੱਛੋਂ ਸਾਰਾ ਪਰਿਵਾਰ ਮਿਲ ਕੇ ਪੂਜਾ ਕਰੇ ਪਾਠ ਕਰੇ ਨਾ ਕਰੇ
ਹ
ਪਰ ਜਦੋਂ ਦੀਵਾਲੀ ਹੁੰਦੀ ਉਦੋਂ ਐਟਲੀਸਟ ਸਾਰਾ ਪਰਿਵਾਰ ਮਿਲ ਕੇ ਬੱਚਿਆਂ ਨੂੰ ਲੈ ਕੇ ਉਹਨਾਂ ਨੂੰ ਦੱਸਿਆ ਜਾਂਦਾ ਹੈ ਵੀ ਕਿਵੇਂ ਕਰਨੀ ਹੈ ਕਿਵੇਂ ਪਾਠ ਕਰਨਾ ਆ ਕਿਵੇਂ ਆਪਾਂ ਦਿਨ ਦੀ ਮਹੱਤਤਾ ਕੀ ਹੈ ਸੋ ਇਹ ਬਹੁਤ ਜ਼ਰੂਰੀ ਗੱਲ ਹੈ ਹਨਾ
ਦਿਨ ਹਾਂਜੀ ਗੁਰਦੁਆਰਾ ਸਾਹਿਬ ਲੈ ਕੇ ਜਾਂਦੇ ਬੱਚਿਆਂ ਨੂੰ ਫਿਰ ਦੱਸਦੇ ਕਿ ਸਾਡੇ ਗੁਰੂ ਸਾਹਿਬਾਨ ਜਿ ਨੇ ਕਿ ਕੀਤਾ ਸੀ ਅਸੀਂ ਇਹ ਤਿਉਹਾਰ ਕਿਉਂ ਮਨਾ ਰਹੇ ਹਾਂ ਹਰ ਇੱਕ ਚੀਜ਼ ਬਾਰੇ ਨੌਲੇਜ ਜਿਹੜੀ ਉਹ ਬੱਚੇ ਨੂੰ ਜਿਹੜੀ ਕਿ ਹੋਣੀ ਚਾਹੀਦੀ ਐ, ਉਹ ਦੱਸ ਸਕਣ
ਦੀ ਆ ਨਾਲੇ ਭਾਈਚਾਰਾ ਵੱਧਦਾ ਆ, ਬੱਚਿਆਂ ਨੂੰ ਪਤਾ ਲੱਗਦਾ ਆ।
ਬਿਲਕੁਲ ਬਿਲਕੁਲ, ਸਹੀ ਕਿਹਾ ਜੀ ਤੁਸੀਂ।
ਸਾਡੀ ਜ਼ਿੰਦਗੀ ਵਿੱਚ ਨਵੀਂ ਖੁਸ਼ੀਆਂ ਤੇ ਨਵੀਂ ਊਰਜਾ ਵੀ ਲੈ ਕੇ ਆਂਦੇ ਆ ਤਿਉਹਾਰ।
ਹਾਂਜੀ, ਹਾਂਜੀ, ਬਿਲਕੁਲ ਜੀ।
ਤੁਹਾਡਾ ਹੋਰ ਕੋਈ ਫੇਵਰੇਟ ਤਿਉਹਾਰ ਹੈਗਾ ਐ? ਬੋਹਤ ਸਾਰੇ, ਆਪਣੇ ਇੰਡੀਆ ਵਿੱਚ ਤਾਂ ਬੋਹਤ ਸਾਰੇ ਨੇਂ।
ਹਾਂਜੀ ਤਿਉਹਾਰ ਤੇ ਬੋਤ ਸਾਰੇ ਜਿੱਦਾਂ ਹੋਲੀ ਹੋ ਗਿਆ। ਹੋਲੀ ਵੀ ਬੋਤ ਵਧੀਆ ਤਿਉਹਾਰ ਐ, ਇਕ ਦੂਜੇ ਦੇ ਕਲਰ ਲਾਣਾ, ਮਸਤੀ ਕਰਨੀ, ਪਾਣੀ ਪਾਣਾ, ਪਿਚ ਕਾਰੇ ਨਾਲ ਬੱਚੇ ਖੇਡਦੇ ਬੋਹਤ ਪਿਆਰੇ ਲੱਗਦੇ। ਓ ਤਿਉਹਾਰ ਵੀ ਬੋਤ ਵਧੀਆ ਹੁੰਦਾ ਐ।
ਰੰਗ-ਬਿਰੰਗਾ ਤਿਉਹਾਰ।
ਹਾਂਜੀ, ਹਾਂਜੀ ਆ। ਹਰ ਏਕ ਤਿਉਹਾਰ ਦੀ ਦੇਖੋ ਨਾਂ ਆਪੋ-ਆਪਣੀ ਮਹੱਤਤਾ ਏ, ਹਰ ਏਕ ਤਿਉਹਾਰ ਦੀ ਆਪੋ-ਆਪਣੀ ਮਹੱਤਤਾ ਹਰ ਏਕ ਦਾ ਤਿਉਹਾਰ ਦਾ ਆਪਣਾ ਇੱਕ ਮੋਟਿਵ ਆ। ਕੋਈ ਨਾਂ ਕੋਈ ਚੀਜ਼ ਲੈ ਕੇ ਆਂਦਾ ਏ ਤਿਉਹਾਰ।
ਬਿਲਕੁਲ, ਤੇ ਮੌਸਮ ਦੇ ਸਾਬ ਨਾਲ ਆਂਦੇ ਆ, ਓ ਬੜੀ ਵਧੀਆ ਗੱਲ ਲੱਗਦੀ ਐ। ਹਨਾਂ। ਦੀਵਾਲੀ ਜੇ ਗਰਮੀ ਚ ਆਜੇ ਤੇ ਕੀ ਬਣੇ?
ਤੇ ਆਪਾਂ, ਦੇਖੋ ਟਰਾਲੀਆਂ ਵਗੈਰਾ ਲੋਕੀ ਲੈ ਕੇ ਜਾਂਦੇ ਆ ਨਾਂ ਤੇ ਆਪ ਪਣੇ ਸੰਦਾਂ ਵਗੈਰਾ ਦੇ ਤੇ ਲੈ ਕੇ ਜਾਂਦੇ ਸੰਗਤ ਲੈ ਕੇ ਜਾਂਦੇ ਆ, ਪਾਠ-ਪੂਜਾ ਕਰਦੇ ਆ ਬੱਚੇ ਵੀ ਜਾਂਦੇ ਆ, ਬੋਤ ਸਾਰੇ ਇੰਜੋਏ ਕਰਦੇ ਮੇਲੇ ਲੱਗਦੇ ਆ ਫਿਰ ਉਹ ਬੱਚੇ ਉੱਥੇ ਦੇਖੋ ਕਿੰਨਾ ਇੰਜੋਏ ਕਰਦੇ ਆ, ਮੇਲਿਆਂ ਦੇ ਵਿੱਚ ਜਾ ਕੇ।
ਹਂ ਬਿਲਕੁਲ, ਉਹ ਦੇਖ ਕੇ ਬੜਾ, ਖੁਸ਼ੀ ਹੁੰਦੀ ਆ ਥਾਂਥਾਂ ਤੇ ਲੰਗਰ ਲੱਗ ਉਹ ਸਾਰੇ ਮਤਲਬ ਉਹ ਚੀਜ਼ਾਂ ਸਾ ਸਾਡੇ ਇੰਡੀਆ, ਇੰਡੀਆ ਦੀ ਇਹ ਖੂਬਸੂਰਤੀ ਆ। ਸਾਡੇ ਭਾਰਤ ਦੀ, ਇਰੈ ਤਿਉਹਾਰ ਆ ਇੰਨਾ ਕੁਛ ਐ ਸਾਡੇ ਪਰ ਦੂਸਰੇ ਦੇਸ਼ਾਂ ਵਿੱਚ ਨਈਂ ਹੁੰਦਾ, ਸਾਡੇ ਦੇਸ਼, ਦੇਸ਼ ਵਿੱਚ ਐ। ਤੇ ਆਪਾਂ ਤੇ ਸੁਭਾਗੇਸ਼ਾਲੀ ਹੈਗੇ ਆਂ ਇਸ ਚੀਜ਼ ਨੂੰ ਲੈ ਕੇ, ਕਿਸਮਤ ਵਾਲੇ ਆਂ। ਕੀ ਆਪਾਂ ਇੰਡੀਆ ਚ ਪੈਦਾ ਹੋਏ ਆਂ। ਆਪ ਆਪਾਂ ਅਲੱਗ-ਅਲੱਗ ਤਿਉਹਾਰ ਮਨਾਂ ਸਕਨੇ ਹਾਂ। ਅਲੱਗ-ਅਲੱਗ ਕੂਜੀ਼ਨ ਹੁੰਦੇ ਨੇਂ, ਖਾਣਾ ਹੁੰਦਾ ਆ ਓ ਟੇਸਟ ਕਰ ਸਕਦੇ ਹਾਂ। ਸੋ ਆਪਾਂ ਲੱਕੀ ਆਂ।
ਹਂ, ਬੋਤ ਲਕੀ ਆਂ, ਕਿਉਂਕਿ ਬਾਰ ਜਾਵਾਂਗੇ ਕਿਸੇ ਨੂੰ ਕੋਈ ਟਾਈਮ ਨੀਂ ਹੁੰਦਾ। ਕਿਸੇ ਕੋਲ ਕਿਸੇ ਕੋਲ ਗੱਲ ਕਰਨ ਦਾ ਵੀ ਟਾਈਮ ਨਈਂ ਦੇਖੋ ਕਿ ਹਸਬੈਂਡ ਵਾਈਫ ਕੋਲ ਵੀ ਆਪਸ ਵਿੱਚ ਬੈਠਣ ਦਾ ਗੱਲ ਕਰਨ ਦਾ ਟਾਈਮ ਨੀਂ ਹੁੰਦਾ। ਮੋਰਨਿੰਗ ਜਿੱਦਾਂ ਹਸਬੈਂਡ ਚਲੇ ਜਾਂਦੇ ਜੋਬ ਤੇ ਵਾਈਫ ਘਰ ਹੁੰ ਦੀ ਆ। ਓ ਆਦੇ ਆ ਤੇ ਵਾਈਫ ਚਲੇ ਜਾਂਦੀ ਆ ਔਨਾਂ ਕੋਲ ਟਾਈਮ ਨੀਂ। ਇੰਡੀਆ ਦੇ ਵਿੱਚ ਐਟਲੀਸਟ ਏਹ ਚੀਜ਼ ਨਈਂ ਆ, ਸਾਰੇਆਂ ਕੋਲ ਮਤਲਬ ਕਿ ਜਿੱਦਾਂ ਦਿਨੇ ਕੰਮ ਕੀਤਾ ਸ਼ਾਮ ਨੂੰ ਤੇ ਸਰਜਰ ਇਕੁਅਲ ਏਕ ਥਾਂ ਬੈਠ ਕੇ ਆਪਾਂ ਤਿਉਹਾਰ ਜਦੋਂ ਹੋਣ ਤਾਂ ਮਨਾਂਦੇ ਤੇ ਜ਼ਰੂਰ ਆ ਨਾਂ। ਸਾਨੂੰ ਓ ਚੀਜ਼ ਦਾ ਮੋਟਿਵ ਹੁੰਦਾ ਸਾਨੂੰ ਯਾਦ ਰਹਿੰਦਾ ਕਿ ਆਪਾਂ ਤਿਉਹਾਰ ਮਨਾਣ ਆਏ ਕੱਠਿਆਂ ਨੇਂ ਬੈਠ
ਬਿਲਕੁਲ। ਵੱਡਿਆਂ ਦੀ ਵਿੱਚ ਕੀ ਮਹੱਤਤਾ ਏ, ਤਿਉਹਾਰਾਂ ਵਿੱਚ ਵੱਡਿਆਂ ਨੂੰ ਕਿੱਦਾਂ ਇੱਜਤ ਦੇਣੀ ਆ, ਵੱਡਿਆਂ ਨੂੰ ਕਿੱਦਾਂ ਬੁਲਾਣਾ ਐ। ਓਨਾਂ ਦਾ ਆਸ਼ੀਰਵਾਦ ਲੈਣਾ ਓ ਸਾਰਾ ਕੁਛ ਵੀ। ਦੇਖਿਆ ਜਾਂਦਾ ਐ ਸੋ
ਹਾਂਜੀ ਏ ਸਾਰਾ ਕੁਛ। ਛੇ ਏਸ ਚੀਜ਼ਾਂ ਦਾ ਜੇਹੜਾ ਵਾ ਨਾਂ ਬੋਹਤ ਮਹੱਤਵ ਹੁੰਦਾ ਕਿਉਂਕਿ ਤਿਉਹਾਰ ਜੇੜੇ ਸਾਡੀ ਲਾਈਫ ਦੇ ਵਿੱਚ ਖੁਸ਼ੀਆਂ ਖੇੜੇ ਹਰ ਏਕ ਚੀਜ਼ ਵਧੀਆ ਤਰੀਕੇ ਨਾਲ ਏਸ ਨਾਂ ਤਿਉਹਾਰਾਂ ਦੇ ਬਹਾਨੇ ਹੀ ਆ ਆਪਾਂ ਇੱਕ ਦੂਜੇ ਨੂੰ ਮਿਲ ਪਾਉਂਦੇ ਆਂ, ਖੁਸ਼ੀ ਸਾਂਝੀ ਕਰ ਪਾਉਂਨੇ ਆਂ, ਅਪਣੇ ਮਨ ਦੇ ਵਿਚਾਰ ਦੱਸ ਸਕਦੇ ਓਨਾਂ ਨੂੰ। ਕਿ ਕਿਵੇਂ ਕਰੀਏ ਕਿ ਨਾਂ ਕਰੀਏ। ਸਭ ਕੁਛ ਆਪਾਂ ਤਿਉਹਾਰ ਦੇ ਅਕੋਡਿੰਗ ਕਰਦੇ ਹਾਂ ਨਾਂ।
ਬਿਲਕੁਲ, ਬਿਲਕੁਲ ਸਹੀ ਕਿਆ। ਤਾਡੇ ਨਾਲ ਏਸ, ਏਸ ਤਿਉਹਾਰ ਤਿਉਹਾਰਾਂ ਬਾਰੇ ਗੱਲ ਕਰਕੇ ਕੇ ਮੈਨੂੰ ਬਹੋਤ ਚੰਗਾ ਲੱਗਾ।
ਹਾਂਜੀ ਹਾਂਜੀ ਮੈਨੂੰ ਵੀ ਬੋਤ ਵਧੀਆ ਲੱਗਾ ਤੁਹਾਡੇ ਨਾਲ ਗੱਲ ਕਰਕੇ ਥੈਂਕ ਯੂ ਜੀ ਸੋ ਮਚ ਜੀ। ਥੈਂਕ ਯੂ ਜੀ ਬੋਤ ਬੋਤ ਧੰਨਵਾਦ ਤਾਡਾ ਜੀ। ਬਾਏ ਜੀ।
ਬਾਏ ਜੀ ਟੇਕ ਕੇਅਰ
ਓਕੇ ਜੀ। ਹਾਂਜੀ